ਹੈਲੋ। ਹੈਲੋ, ਮੈਡਮ ਸਸ ਸ੍ਰੀ ਕਾਲ। ਹੈਲੋ, ਮੈਡਮ ਸਸ ਸ੍ਰੀ ਕਾਲ। ਹੈਲੋ, ਮੈਡਮ ਸਸ ਸ੍ਰੀ ਕਾਲ। ਹੈਲੋ, ਮੈਡਮ ਸਤਿ ਸ੍ਰੀ ਕਾਲ। ਹੈਲੋ, ਮੈਡਮ ਸਤਿ ਸ੍ਰੀ ਕਾਲ, ਹਾਂਜੀ ਮੈਡਮ ਸਤਿ ਸ੍ਰੀ ਕਾਲ।
ਕਿ ਆਵਾਜ਼ ਆ ਗਈ ਹੈ ਤੁਹਾਨੂੰ? ਕਿ
ਹਾਂਜੀ ਹਾਂ, ਮੈਡਮ ਆ ਰਹੀ ਹੈ।
ਕਿ ਕਰ ਰਹੇ ਸੀ?
ਬਸ ਮੈਡਮ, ਅਸੀਂ ਕੱਪੜੇ ਜਿ ਤਾਂ ਤਹ ਮਾਰ ਰਹੇ ਸੀ। ਹੋਰ ਤੁਸੀਂ ਕਰਦੇ ਸੀ ਮੈਡਮ? ਕੱਪੜੇ ਦੇ ਤੇ ਹੈ ਮਾਰ ਰਹੇ ਸੀ। ਮੈਡਮ ਹੋਰ ਤੁਸੀਂ ਕਰ ਰਹੇ ਸੀ?
ਠੀਕ ਏ, ਅਸੀਂ ਵੀ ਬਸ ਫ੍ਰਰੀ ਬੈਠੇ ਸੀ।
ਕਿ ਜਦੋਂ, ਅੱਛਾ ਮੈਡਮ ਅਸੀਂ ਚਲੋ ਹੁਣ ਫ੍ਰਰੀ ਸੀਗੇ, ਮੈਂ ਕਿਹਾ ਚਲੋ ਨਾਲੇ ਕਾਲ ਕਰ ਲੈਂਦੇ ਆ। ਵੀ ਨਾਲੇ ਕੱਪੜੇ ਤਹ ਵੱਜ ਜਾਣਗੀਆਂ, ਹਾਂਜੀ ਮੈਡਮ।
ਅੱਛਾ, ਅੱਛਾ, ਅੱਛਾ ਤੁਸੀਂ ਫੇਰ ਨਾਲ ਤਹ ਮਾਰ ਰਹੇ ਹੋ ਕੱਪੜੇ ਦੀਆਂ।
ਹਾਂਜੀ, ਹਾਂ।
ਚਲੋ ਵਦੀਆ, ਵਦੀਆ ਦੋ-ਦੋ ਕੰਮ ਵਧੀਆ ਦੇਖਲੋ ਹਨਾ।
ਹਾਂਜੀ ਹਾਂ ਮੈਡਮ, ਉਹ ਤਾਂ ਫੋਨ ਕੱਨ ਨਾਲ ਲਾ ਕੇ ਵੀ ਸੁਣਿਆ ਜਾਂਦਾ ਦੇਖੋ।
ਹਾਂਜੀ-ਹਾਂਜੀ। ਜੀ ਅੱਜ -ਕੱਲ੍ਹ ਦੇਖੋ ਇਲੈਕਟ੍ਰੋਨਿਕ ਚੀਜ਼ਾਂ ਬਾਰੇ ਗੱਲ ਕਰਦੇ ਆਂ ਆਪਾਂ। ਜਿਵੇਂ ਹੁਣ ਲਗਾ ਲੋ ਆਪਾਂ ਨੇ ਕੱਪੜਿਆਂ ਵਾਲ ਦੀ ਗੱਲ ਕੀਤੀ ਆ, ਦੇਖੋ ਹੁਣ ਕੱਪੜਿਆਂ ਵਾਲੀ ਮਸ਼ੀਨ ਲਗਾ ਲੋ ਹਨਾ।
ਹਾਂਜੀ, ਹਾਂ।
ਅਹ ਦੇਖੋ ਖਰਾਬ ਹੋਣ ਚ ਆਪਾਂ ਨੂੰ ਮੀਣਟ ਲੱਗਦਾ ਪਤਾ ਨੀ ਲੱਗਦਾ ਵੀ ਕੀ ਫਸ ਗਿਆ ਔਹਦੇ ਚ ਕਾਸਤੋਂ ਉਹ ਖਰਾਬ ਹੋ ਗ ਹੋ ਗਈ, ਹੁਣ ਜੇ ਸਾਲ ਦੀ ਗਰੰਟੀ ਚ ਵੀ ਚੀਜ਼ ਹੋਵੇ ਤਾਂ ਵੀ ਦੇਖੋ ਔਹਦੀ ਕੋਈ ਤਸੱਲੀ ਨਹੀਂ ਹੁੰਦੀ।
ਹਾਂਜੀ, ਹਾਂ।
ਖ਼ਰਾਬ ਹੋਣ ਚ ਮਿੰਟ ਲੱਗਦਾ, ਹਨਾ।
ਹਾਂਜੀ।
ਹਾਂਜੀ-ਹਾਂਜੀ, ਔਹੀ ਤਾਂ ਹੈਗਾ ਵੀ ਦੇਖੋ ਵੀ
ਕੇ ਮੈਡਮ ਜੇ ਆਪਾਂ ਇਲੈਕਟ੍ਰੋਨਿਕ ਚੀਜ਼ਾਂ ਦੀ ਗੱਲ ਕਰੀਏ।
ਹੁਣ ਦੇਖੋ ਤੁਸੀਂ ਇੱਕ ਚੀਜ਼ ਦੇਖੀ ਸੀ, ਜਦੋਂ ਆਹ ਸਿਲੰਡਰਾਂ ਦਾ ਚੱਲਿਆ ਸੀਗਾ। ਰੌਲਾ, ਤਾਂ ਲੋਕਾਂ ਨੇ ਕਿੰਨੇ ਲੋਕ ਲੋਕਾਂ ਨੇ ਦੇਖੋ ਬਿਜਲੀ ਵਾਲੇ ਚੁੱਲ੍ਹੇ ਖ ਖਰੀਦੇ ਸੀ, ਲੈ
ਹਾਂਜੀ ਹਾਂ ਦੇਖੋ, ਸਹੀ ਗੱਲ ਹੈ ਮੈਡਮ ਦੇਖੋ ਜਦੋਂ ਹੁਣ ਏ ਇਲੈਕਟ੍ਰੋਨਿਕ ਚੁਲੇ ਆਪਣੇ ਸਾਡੇ ਘਰ ਵੀ ਹੈਗਾ, ਤੁਹਾਡੇ ਹੈਗੇ ਮੈਮ
ਹਾਂਜੀ ਸਾਡੇ ਵੀ ਹੈਗਾ ਮੈਮ।
ਹਾਂਜੀ ਹਾਂ, ਫੇਰ ਦੇਖੋ ਮੈਮ ਕਿੰਨਾ ਜ਼ਿਆਦਾ ਲੋਕਾਂ ਨੇ, ਫੇਰ ਰਸ਼ ਵੀ ਬਹੁਤ ਹੁੰਦਾ ਦੁਕਾਨਾਂ ਤੇ।
ਫੇਰ ਤੁਹਾਡੇ ਕੋਲ ਕਿਹੜਾ ਮੈਡਮ, ਬੀ ਜੀਦੇ ਤੇ ਸਾਰੇ ਭਾਂਡੇ ਧਰੇ ਜਾਂਣ। ਤੇ ਨਹੀਂ ਯਾਰ ਉਹ ਆ ਵੀ ਜੀ ਤੇ ਉਸ਼ੇ ਦਾ ਭਾਂਡਾ ਧਰਿਆ ਜਾਊਗਾ।
ਮੈਡਮ ਸਾਰੇ ਤੇਰੇ ਜਾਂਦੇ ਨੇ ਔਹ ਤੇ।
ਅੱਛਾ, ਅੱਛਾ। ਵਧੀਆ ਫੇਰ ਤੁਹਾਡੇ ਦਾ ਹਨਾ।
ਹਾਂਜੀ, ਹਾਂ ਮੈਡਮ।
ਅਸੀਂ ਵੀ ਹੁਣ ਜੀ ਲਿਆ ਸੀ, ਜਦੋਂ ਸਿਲੰਡਰਾਂ ਦਾ ਨ ਰੌਲਾ
ਹਾਂਜੀ ਹਾਂ ਮੈਮ ਔਦੋ ਹੀ ਲਿਆ ਸੀ ਹੁਣ ਸਾਰਿਆਂ ਨੇ, ਪਰ ਸਾਡੇ ਮੈਮ ਬਹੁਤ ਟਾਈਮ ਦਾ ਐ।
ਸਾਨੂੰ ਤਾਂ ਦੇਖੋ ਦੋ ਸਿਲੰਡਰ ਚਾਹੀਦੇ ਹੁੰਦੇ ਨੇ ਸਾਡੇ ਖੇਤ ਲਈ ਇੱਕ ਘਰ ਲਈ, ਫਿਰ ਦੇਖੋ ਵੀ ਤਾਂ ਕਰਕੇ ਕਿ ਵੀ ਅਡਵਾਂਸ 'ਚ ਦੋ ਹੋਰ ਵੀ ਹੋਣੇ ਚਾਹੀਦੇ ਨੇ, ਫੇਰ ਅਸੀਂ ਤਾਂ ਲਿਆ ਸੀ ਵੀ ਦਿੱਲੀ ਵਾਲਾ ਚੁੱਲ੍ਹਾ
ਹਾਂਜੀ ਹਾਂ
ਵੀ ਚਲੋ ਜਿਵੇਂ ਇਹ ਹੋ ਗਿਆ, ਸਬਜ਼ੀ ਵਗੈਰਾ ਹੋ ਗਈ ਉਸ ਤੇ ਆਪਣਾ ਸਬਜ਼ੀ ਬਣਾ ਲਈ, ਦੁੱਧ ਦਾ ਅੱਧ ਗਰਮ ਧਰ ਤਾਂ ਵੀ ਇੰਨੇ ਕ ਨਾਲ ਹੀ ਫ਼ਰਕ ਪੈ ਜਾਂਦਾ ਦੇਖੋਗੇ, ਹੋਰ ਤਾਂ ਦੇਖੋ ਉਹ ਚਾਹ ਵੀ ਜਾਂਦੀ ਆ, ਪਰ ਚਲੋ ਚਾਹ ਵਗੈਰਾ ਅਸੀਂ ਗੈਸ ਤੇ ਬਣਾ ਲੈਂਦੇ ਆਂ
ਹਾਂਜੀ ਹਾਂ ਵੀ ਚਲੋ ਕਾਹਨੂੰ ਇਨਾ ਫੇਰ ਬਿੱਲ ਵੀ ਆਂਦਾ ਨਾ ਮੈਡਮ
ਹਾਂਜੀ- ਹਾਂਜੀ
ਹਾਂਜੀ, ਕੁਛ ਇਹ ਦੇਖ ਹਾਂਜੀ ਹਾਂ ਕੁੱਛ ਦੇਖੋ ਮੈਡਮ ਇਹ ਜ਼ਿਆਦਾ ਬਿਜਲੀ ਖਿੱਚ ਰਿਹਾ ਨਾ ਫੇਰ ਜਿੰਨਾ ਆਪਾਂ ਚਲ ਘੱਟ ਘੱਟ ਚਲਾਵਾਂਗੇ ਥੋੜ੍ਹਾ ਜਾ
ਹਾਂਜੀ -ਹਾਂਜੀ
ਪੈਂਤੀ ਚਲਾਵੇਣ ਦੋ
ਹਾਂਜੀ- ਹਾਂਜੀ ਇਹੀ ਆ ਵੀ ਦੇਖੋ
ਦੇਖੋ ਮੈਡਮ ਬਣਾਉਣ ਵਾਲੇ ਦਾ ਦਿਮਾਗ ਦੇਖੋ ਹਨਾ ਵੀ ਕੀ ਚੀਜ਼, ਇਲੈਕਟ੍ਰੋਨਿਕ ਚੀਜ਼ਾਂ ਬਣਾਈਆਂ ਨੇ ਜਿਵੇਂ ਹੁਨ ਦੇਖੋ ਬੈਟਰੀ ਹੋ ਗਈ ਬੈਟਰੀ ਵਾਲੀ ਸਕੂਟਰੀ, ਹਾਂਜੀ ਹੈ ਐਲ ਸੀ ਡੀ ਹੈ ਬੈਟਰੀ ਵਾਲੀ ਸਕ ਅ ਆਹ ਦੇਖੋ, ਅੱਜ- ਕੱਲ ਦੇਖੋ ਮੈਡਮ ਬਾਹਰੋਂ ਦੇ ਲ ਇੰਨੀਆਂ ਟੈਕਨੋਲੋਜੀਆਂ ਆ ਰਹੀਆਂ ਨੇ, ਆਪਣਾ ਪੰਜਾਬ ਬਹੁਤ ਤਰੱਕੀ ਕਰ ਰਿਹਾ, ਦੇਖੀਏ ਜੇ ਅਪ ਆਪਾਂ, ਵਾਸ਼ਿੰਗ ਮਸ਼ੀਨ ਮੈਡਮ ਜਿਹੜੀ ਫੁੱਲੀ ਹੁੰਦੀ ਹੈ ਵਾਸ਼ਿੰਗ ਮਸ਼ੀਨ ਮਸ਼ੀਨ ਇਲੈਕਟ੍ਰਾਨਿਕ ਉਹ ਆਟੋਮੈਟਿਕ ਅ ਮਸ਼ੀਨ ਮਸ਼ੀਨਾ ਵੀ ਆ ਗਈਆ ਦੇਖੋ
ਦੇਖੋ ਹੁਣ ਤੁਸੀਂ ਸੁਣਿਆ ਵੀ ਹੋਣਾ, ਐਵੇਂ ਦੀ ਹਾਂ ਵੀ ਦੇਖੋ ਕੱਪੜਾ ਵੀ ਪਾਣ ਦੀ ਲੋੜ ਨੀ, ਅੱਗੇ ਕੱਪੜੇ ਰੱਖ ਦੋ ਤੇ ਆਪ ਹੀ ਕਪ ਕੱਪੜੇ ਪੈ ਜਾਂਦੇ ਨੇ, ਆਪ ਹੀ ਸੁਕਾਣ ਵਾਲੀ 'ਚ, ਸਾਰਾ ਕੁਛ
ਕਦੇ ਵੀ ਬਸ ਉਹਦੇ ਵਿੱਚ ਪਾ ਦੇ, ਸਰਫ ਉਹਦੇ ਬੋਕਸ 'ਚ ਹੁੰਦਾ ਆ ਕੰਟੇਨਰ 'ਚ ਜਿੰਨੀ ਲੋੜ ਹੁੰਦੀ ਉਹ ਪਾ ਲੈਂਦਾ ਹੈ ਬਸ ਅਪ ਕੱਪੜੇ ਤਾਂ ਕੱਢ ਕੇ ਤਾਰ ਤੇ ਹੀ ਪਾਉਣੇ ਨੇ, ਸੁੱਕੇ ਸੁਕਾਏ ਆਪਾਂ ਨੂੰ ਵਾਪ ਵਾਪਸ ਮਿਲਣਗੇ ਅੱਧੇ ਘੰਟੇ ਵਿੱਚ, ਦੇਖੋ ਮੈਡਮ
ਕਿੱਡੀ ਕੁ ਹੋ ਗਈ ਨਾ ਵੀ ਕਿੰਨੀ ਤਰੱਕੀ ਹੋ ਗਈ ਇਲੈਕਟ੍ਰੋਨਿਕ ਚੀਜ਼ਾਂ ਦੀ
ਖੁਮੈਮ ਆਪਾਂ ਪੁਰਾਣੇ ਸਮੇਂ ਦੀ ਗੱਲ ਕਰੀਏ ਵੀਜੇ ਪਹਿਲਾਂ ਵਾਲੇ ਸਮਿਆਂ 'ਚ ਦੇਖੀਏ ਕੱਪੜੇ ਕਿਵੇਂ ਧੋਤੇ ਜਾਂਦੇ ਸੀ, ਨਲਕਾ ਗੇੜ ਗੇੜਦੇ
ਹਾਂਜੀ- ਹਾਂਜੀ ਪਹਿਲਾਂ ਤਾਂ ਦੇਖੋ ਟੂਟੀਆਂ ਵਗੈਰਾ ਜਾਂ ਬੋਰ ਵਗੈਰਾ ਆਹ ਕੀ ਤੇਹੀ ਨਹੀਂ ਹੁੰਦੇ ਸੀ ਪਹਿਲਾਂ ਤਾਂ ਦੇਖੋ ਨਲਕਾ ਹੁੰਦਾ ਸੀ, ਜੇ ਨਲਕਾ ਵੀ ਦੇਖੋ ਕਿਤੇ ਕਿਸੀ ਦੇ ਘਰ ਹੁੰਦਾ ਸੀ ਜਾਂ ਜਿਵੇਂ ਆਪਣੀ ਥਾਈ ਹੋ ਗਈ ਸਾਂਝਾ ਧਰਮ ਸ ਉਹ ਹੋ ਗਿਆ ਆਪਣਾ ਧਰਮਸ਼ਾਲਾ ਹੋ ਗਈ ਉੱਥੇ ਹੁੰਦਾ ਸੀਗਾ ਨਲਕਾ ਜਾ ਲਗਾ ਲਓ ਕੋਈ ਸੂਆ ਚੱਲਦਾ ਪਿੰਡ ਜੇ ਜਾਂ ਨਦੀ ਲਗਾ ਲਓ ਤੋ ਉੱਥੇ ਧੋਂਦੇ ਸੀ ਲੋਕ, ਨਹਾਂਦੇ ਸੀ ਉੱਥੇ ਦੇਖੋ ਵੀ ਪਹਿਲਾਂ ਤਾਂ ਦੇਖੋ ਇਹੋ ਜਿਹਾ ਸਿਸਟਮ ਸੀ, ਹੁਨ ਤਾਂ ਸਿਸਟਮ ਬਹੁਤ ਬਦਲ ਚੁੱਕਿਆ ਹੁਣ ਕੋਈ ਸਹੂਲਤ ਦੀ ਕਮੀ ਉਹ ਨਹੀਂ ਰਹੀ, ਹੁਣ ਤਾਂ ਦੇਖੋ ਐ ਏਹੋ ਜਾ ਰੋਬਟ ਵੀ ਦੇਖਿਆ ਹੋਣਾ ਤੁਸੀਂ ਵੀ ਮੰਨ ਲਓ ਮੁੰਡਿਆਂ ਦੇ ਵਿਯਾ ਹੋਰੇ ਕੁੜੀਆਂ ਰੋਬਟ ਬਣਾ ਤੀਆਂ ਦੇਖੋ। ਵੀ ਦੇਖੋ, ਕਿੰਨਾ ਕੁਛ ਹੈਨਾ ਵੀ ਬਹੋਤ ਬਹੁ ਕੁੱਛ ਦੁਨੀਆਂ ਚ ਚੇਂਜ ਹੁੰਦਾ ਜਾ ਰੇਆ ਵੀ।
ਹਾਂਜੀ ਹਾਂ ਤੇ ਦੇਖੀਏ ਆਪਾਂ ਗੱਲ ਕਰੀਏ ਹਾਂ, ਕੇੜੀ ਚੀਜ਼ ਦੀ ਗੱਲ ਕਰੀਏ, ਮਸ਼ੀਨਾਂ ਦੀ ਗੱਲ ਕਰਦੇਆਂ ਚਲੋ ਆਪਾਂ।
ਹਾਂਜੀ-ਹਾਂਜੀ ਇਲੈਕਟ੍ਰੋਨਿਕ ਚੀਜ਼ਾਂ ਦੀ ਓ ਕਰ ਰੇਆਂ ਆਪਾਂ, ਇਨਵੇਟਰ ਲਗਾ ਲੋ ਦੇਖਲੋ।
ਤੇ ਦੇਖੋ, ਇਨਵੈਟਰ ਵੀ ਦੇਖ ਹੁਣ ਆਪਾਂ ਮਸ਼ੀਨਾਂ ਚਲਾਉਂਦੇ, ਕੱਪੜੇ ਸਿਲਾਈ ਵਾਲੀਆਂ ਮੋਟਰਾਂ ਆਲੀਆਂ ਦੇਖੋ। ਓ ਲਾਈਟ 'ਤੇ ਚੱਲਦੀ ਆਂ ਨੇ ਨਈਂ ਹਾਂਜੀ, ਉਹ ਲਾਈਟ 'ਤੇ ਚਲਦੀ ਐ ਦੇਖੋ, ਕਿੰਨੇ ਬੇਨਿਫਿਟ ਨੇ ਓਦੇ ਅੱਗੇ ਦੇਖ ਲੋ ਆਪਾਂ ਗੱਲ ਕਰੀਏ ਅੱਗੇ ਸੂਈ ਨਾਲ ਸਿੰਮਦੇ ਸੀ, ਫੇਰ ਉਸ ਤੋਂ ਬਾਅਦ 'ਚ ਹੱਥ ਹੱਥੀ ਮਸ਼ੀਨਾਂ ਆਈਆਂ ਠੀਕ ਐ ਹੁਣ, ਦੇਖ ਲਓ ਫਿਰ ਅੰਬਰੇਲਾ ਆਈ।
ਦੇਖੇਆ ਤੁਸੀਂ ਕਿਵੇਂ ਸਿੰਪਲ ਜੇ ਸੂਟ ਹੁੰਦੇ ਸੀ, ਜਿਵੇਂ ਮਰਜੀ ਸਟਿਚ ਕਰਦੋ। ਅੱਜ-ਕੱਲ ਦੇਖ ਲਓ ਵੀ ਸੂਟ ਕਿੰਨੇ ਵਧੀਆ ਤਰੀਕੇ ਨਾਲ ਸਟਿਚ ਹੁੰਦੇ ਨੇ। ਹੁਣ ਤੁਸੀਂ ਕੱਪੜੇ ਸਿਲਾਈ ਕਰਨ ਆਲੀਆਂ ਮਸ਼ੀ ਚਿੰਨਾ ਹੀ ਲਗਾਲੋ ਕਿੰਨੇ ਤਰ੍ਹਾਂ ਦੀਆਂ ਨੇ, ਪੈਲਾਂ ਹੱਥ ਨਾਲ ਗੇੜ ਨਾਲੀ ਸੀ, ਫੇਰ ਅੰਬਰੇਲੀ ਗਗੀ ਸੀ।
ਹੁਣ ਦੇਖ ਲਓ ਕਲੀਪਰ ਦੱਬਿਆ, ਓ ਜਦੀ ਭੱਜ ਲੈਂਦੀਆਂ ਮਸ਼ੀਨ ਦੇਖੋ।
ਹਾਂਜੀ, ਹੁਣ ਇੱਕ ਹੋਰ ਈਂ ਆਗੀ, ਚਿੱਤੇੇ ਜੇ ਰੰਗ ਦੀ ਸਭ ਤੋਂ ਬੜੀ ਇੱਕ ਓਹ।
ਕਲਰ ਦੀ ਓ ਵੀ ਮੇਰੇ ਮੰਮਾ ਨੇ ਹਾਲੇ ਲੈਕੇ ਆਉਣੀ ਆ, ਓ ਮੇਰੇ ਮੰਮਾ ਨੂੰ ਵੀ ਵਧੀਆ ਲੱਗੀ। ਓਹ ਓ ਦੇਖੋ ਮੈਡਮ ਓ ਦੇਖੋ ਤੁਸੀਂ ਬਣਾਉਣ ਵਾਲੇ ਦੀ ਕਲਾਕਾਰੀ ਓ ਬਹੋਤ ਜਾਦਾ ਕੰਮ ਕਰਦੀ ਐ, ਓ ਸਿਲਾਈ ਨਈਂ ਓ ਬਹੁਤ ਕੰਮ ਕਰਦੀ ਐ ਦੇਖੋ।
ਅੱਛਾ।
ਕਢਾਈ ਵੀ ਕਰਦੀ ਐ ਮੈਡਮ, ਵੀਹ ਤਰ੍ਹਾਂ ਦੀ।
ਠੀਕ ਐ।
ਦੇਖੋ ਇੱਕ ਕਰਦੇ ਆ ਤੀਹ ਤਰ੍ਹਾਂ ਦੀ ਇੱਕ ਕਰਦੇ ਤਰਪਾਈ ਕਰਦੀ ਐ, ਓ'ਚ ਇੰਟਰਲੋਕ ਵੀ ਹੋ ਜਾਂਦੀਐ।
ਓਹੀ ਆ ਵੀ ਦੇਖੋ ਇਲੈਕਟ੍ਰੋਨਿਕ ਚੀਜ਼ਾਂ ਦਾ ਕੁਛ ਨੀ ਪਤਾ ਲੱਗਦਾ ਏਨਾਂ ਚੀਜ਼ਾਂ ਦਾ ਏ ਵੀ ਆ ਖਰਾਬ ਹੋ ਜਾਣ ਤਾਂ, ਦੇਖਲੋ ਵੀ ਆਪ ਆਪਾਂ ਵੀ ਆਪਾਂ ਨੂੰ ਜਿੰਨੇ ਪੈਸੇ ਓਨੇ ਮੰਗ ਲਏਨੇ ਦੇਣੇ ਹੀ ਪੈਂਣੇਦੇ ਆ, ਕਿਉਂਕਿ ਆਪਾਂ ਨੂੰ ਠੀਕ ਕਰਾਈ ਤੋਂ ਬਿਨਾਂ ਸਰਦਾ ਨੀ।
ਹੂੰ।
ਜਮ ਟਰੈਕਟਰ ਵਗੈਰਾ ਲਗਾ ਲੋ, ਮਸ਼ੀਨਾਂ ਲਗਾ ਲੋ ਹੋਰ ਹਨਾ ਕੋਈ ਵੀ ਚੀਜ਼ ਲਗਾ ਲੋ।
ਹੂੰ-ਹੂੰ।
ਬੱਲਮ ਹੀ ਲਗਾ ਲਓ, ਇੱਕ ਓ ਵੀ ਤਾਂ ਇਲੈਕਟ੍ਰੋਨਿਕ ਹੀ ਹੋ ਗਿਆ ਦੇਖੋ। ਪੱਖਾ ਲਗਾ ਲੋ। ਹੁਨ ਜਿਵੇਂ, ਸਾਡੇ ਪਰਸੋਂ ਕੀ ਹੋਇਆ, ਇਨਵੇਟਰ ਦੀ ਤਾਰ ਹਿੱਲ ਗੀ ਸਾਨੂੰ ਕੇੜਾ ਪਤਾ ਸੀ ਵੀ ਤਾਰ ਹਿੱਲ ਗੀ, ਚਲੋ ਅਪਨੇ ਆਪ ਸੁ ਚ ਨੀਚੇ ਲੱਗਿਆ ਹੋਇਆ ਸੀ ਇਨਵੇਟਰ, ਤਾਂ ਇਨਵੇਟਰ ਤੇ ਨਾ ਸਾਡੇ ਏਧਰ ਏ ਦੋ ਕਮਰੇ ਨੀਆ ਸੁੱਚਾ 'ਤੇ ਟੀ ਓ ਚੱਲਦੇ ਆਂ, ਪੱਖੇ ਤੇ ਲੈਟਾ
ਤਾਂ ਹੁਣ ਦੇਖ ਲਓ, ਟਰੈਕਟਰ ਦੀ ਓ ਗੱਲ ਕਰ ਲਓ ਲੈ, ਅੱਗੇ ਦੇਖ ਲਓ ਓਦਾ ਬੈ, ਜੇੜੇ ਹੁੰਦੇ ਸੀ ਢੱਠੇ ਓਨਾਂ ਨਾਲ ਖੇਤ ਬਾਹਇਆ ਜਾਂਦਾ ਸੀ।
ਹਾਂਜੀ-ਹਾਂਜੀ।
ਅੱਜਕੱਲ੍ਹ ਦੇਖ ਲਓ, ਟਰੈਕਟਰ ਚੱਲ ਪਏ, ਦੇਖ ਲਓ। ਕਿੰਨੀ ਅ, ਕਿੰਨੀ ਤਰੱਕੀ ਕਰ ਰਿਹਾ ਦੇਖੋ ਪੰਜਾਬ ਅੱਜ -ਕੱਲ ਦੇਖੋ ਮੈਡਮ ਸੱਚ। ਥੋਨੂੰ ਦੱਸਾਂ ਵੀ ਚਲੋ, ਦੇਖੋ ਜਿਹੜੇ ਅੱਜ -ਕੱਲ ਝੋਨਾ ਲਗਾਉਣ ਵਾਸਤੇ ਬਈਏ ਬੁਲਾਏ ਜਾਂਦੇ ਨੇ ਜਾਂ ਬੰਦੇ ਆਪ ਲਗਾਉਂਦੇ ਨੇ
ਹਾਂਜੀ-ਹਾਂਜੀ।
ਅੱਜ-ਕੱਲ੍ਹ ਉਹ ਵੀ ਕੋਈ ਲੋੜ ਨੀ ਹੈਗੀ ਕਿਸੇ ਨੂੰ ਲਗਾਉਣ ਦੀ ਕਿਉਂਕਿ ਝੋਨਾ ਲਾਉਣ ਵਾਲੀਆਂ ਵੀ ਮਸ਼ੀਨਾਂ ਆ ਗਈਆਂ ਨੇ ਵਿੱਚ ਗੱਡ-ਗੱਡ ਧਰਤੀ ਦੇ।
ਹਾਂਜੀ-ਹਾਂਜੀ, ਅੱਜ-ਕੱਲ ਤਾਂ ਦੇਖੋ ਕਿੰਨਾ ਉਹ ਹੋ ਗਿਆ ਨਾ ਬਦਲ ਗਿਆ
ਤਰਪਾਈ ਲੈਣ ਨੂੰ ਆਖਾ ਹੁੰਦਾ ਦੇਖੋ ਕਿੰਨੀ ਨਿਗਾ ਲੱਗਦੀ ਆ। ਪਰ ਤਰਪਾਈ ਦੀਆਂ ਵੀ ਮਸ਼ੀਨਾਂ ਆ ਗਈਆਂ ਨੇ ਦੇਖੋ ਮੈਡਮ। ਹਾਂਜੀ ਹਾ, ਵੀ ਤੁਸੀਂ ਇਹ ਦੇਖੋ ਆਪਣਾ ਪੰਜਾਬ ਕਿੰਨੀ ਜਿਆਦਾ ਤਰੱਕੀ ਕਰ ਰਿਹਾ ਦੇਖੋ।
ਸੂਟ ਤੇ ਪੇਂਟ ਕਰਨਾ ਤਾਂ ਮਸ਼ੀਨਾਂ ਪੇਂਟ ਕਰਨੇ ਵਾਲੀ ਕੋਈ ਡਿਜ਼ਾਇਨ, ਹੁਣ ਤੁਸੀਂ ਨੇੇਲ ਦੀ ਗੱਲ ਲਗਾ ਲੋ ਨੇਲ ਆਰਟ ਦੀ ਲਗਾ ਲੋ, ਭੀ ਕਿੰਨੇ ਤਰ੍ਹਾਂ ਦਾ ਦੇਖ ਲਓ ਨੇਲ ਆਰਟ ਚੱਲਿਆ ਹੋਇਆ।
ਹਾਂਜੀ ਹਾਂ। ਕੋਈ ਕਲਰਫੁੱਲ ਚੱਲਿਆ ਹੋਇਆ, ਕੋਈ ਕੰਟਰਰਾਾਸਟ 'ਚ ਚੱਲਿਆ ਹੋਇਆ।
ਖਣੀਆਂ ਨੇ ਮਸ਼ੀਨ 'ਚ ਆਪਣੇ ਆਪ ਜਿਹੜਾ ਡਿਜ਼ਾਇਨ ਤੁਸੀਂ ਕਹੋਗੇ ਉਹ ਡਿਜ਼ਾਇਨ ਤੁਹਾਨੂੰ ਮਿਲ ਜੂਗਾ, ਤੋਡੇ ਨੇਲ ਦੀ- ਤੇ ਤੁਸੀਂ ਜਾਲੀ ਨੇਕ ਲਗਵਾ ਸਕਦੇ ਓ ਹੱਥ ਥੱਗੇ ਰੱਖਣ ਵਾਸਤੇ ਦੇਖੋ, ਬਹੁਤ ਟਰੀਕਾ ਆ ਗੀ ਕੀ ਕਿੱਥੋਂ-ਕਿਥੋਂ ਲਿਆ ਰਹੇ ਨੇ, ਮੈਗੀ ਆਲੀ ਦੇਖੀ ਹੋਣੀ। ਇੱਕ ਮਸ਼ੀਨ ਆ ਗਈ ਕਹਿੰਦੇ ਉਹ ਇੱਕ ਪੇਜ ਆਂਦੇ ਤੇ ਉਹ ਲਗਾ ਲੋ ਉਤਾਰ ਦੋ ਆਪਣੇ ਆਪ ਮੈਂਜਿਕ ਦੇਖਲੋ, ਵੀ ਦੁਨੀਆਂ ਤੇ ਬਹੁਤ ਕੁਛ ਚਲਦਿਆ ਪਿਆ। ਪਤਾ ਕੁਛ ਨੀ ਹੈਗਾ ਵੀ ਕੀ ਚੱਲ ਰਿਆ
ਬੜਾ ਮ ਪੰਜਾਬ ਦੇ ਜੇ ਆਪਾਂ ਗੱਲ ਕਰੀਏ ਨਾ ਇਹ ਬਾਹਰੋਂ ਚੀਜ਼ਾਂ ਆਉਂਦੀਆਂ ਨੇ। ਲੋਕ ਇੰਨੇ ਕੁ ਟੈਕਨੋਲੋਜੀਅਕਲ ਹੋ ਗਏ ਨੇ ਨਾ ਵੀ ਉਹ ਹਰ ਇੱਕ ਚੀਜ ਨੂੰ ਸੋਲਵ ਕਰ ਸਕਦੇ ਨੇ।
ਲੋਕ ਇੱਥੋਂ ਛੱਡ ਕੇ ਬਾਹਰਲੇ ਦੇਸ਼ ਜਾਂਦੇ ਨੇ ਦੇਖੋ। ਪੂਰੇ ਉਹ ਕੰਮ ਨੀ ਕਰਦੇ ਓ ਉੱਥੇ ਦੇਖੋ ਕੰਮ ਕਰਦੇ ਨੇ। ਗੱਲ ਇਹ ਹੈ ਨਾ ਵੀ ਉੱਧਰ ਕੰਮ ਮਿਲ ਰਿਹਾ ਤਰੱਕੀ ਦੀ ਗੱਲ ਆ ਹੁਣ ਆਪਾਂ ਨੂੰ ਉਹਦੇ ਘਰੇ ਬੈਠਿਆਂ ਨੂੰ ਸਹੂਲਤ ਮਿਲਦੀ ਆ, ਲਗਾ ਲਓ, ਕੱਪੜੇ ਧੋਣ ਆਲੀ ਮਸ਼ੀਨ ਕਿ ਉਹ ਲਗਾ ਲੋ, ਘਰੇ ਬੈਠਿਆਂ ਨੂੰ ਬੜੀ ਏ ਇੱਕ ਸਹੂਲਤ ਲਗਾ ਲੋ ਜਾਂ ਕੁਝ ਵੀ ਲਗਾ ਲੋ। ਹੁਣ ਜਿਵੇਂ ਬਜੁਰਗ ਰਹਿਂਦੇ ਨੇ ਬੁੜਾ-ਬੁੜੀ ਕੋਈ, ਮੰਨ ਲਓ ਉਹਨਾਂ ਕੋਲ ਪੈਸਾ ਉਹ ਮਸ਼ੀਨ ਲੈ ਆਏ, ਠੀਕ ਏ ਉਹਨਾ ਨੂੰ ਕੀ ਚ ਤਰਾ ਕੱਪੜੇ ਧੋਣਗੇ ਆਪੇ ਦੇਖੋ, ਆਪ ਹੀ ਧੋ ਦੂ ਜਿਂਵੇ ਅੱਜ-ਕੱਲ ਤੇ ਉਹ ਭਂਡੇ ਤੱਕ ਵੀ ਮਸ਼ੀਨ ਆ ਗਈ ਭਾਂਡੇ ਮਾਂਜਣ ਤੱਕ ਦੀ। ਪਿੱਛੇ ਜੇ ਪਸ ਗੀਆਂ ਪੱਥਰ ਦੀ ਉਹ ਆ ਗੀ ਸੀ ਦੇਖ ਲਓ।
ਹਾਂਜੀ।
ਤੁਸੀਂ ਦੇਖ-
ਜਿਵੇਂ ਦੇਖੋ- ਮਸ਼ੀਨ ਚ ਆਪਾਂ ਜੂਠੇ ਬਰਤਨ ਧਰ ਦੋ, ਓਨੂੰ ਅੰਦਰ ਨੂੰ ਧੱਕ ਦੋ ਬਸ ਉਹ ਬਾਰੇ ਵੋਸ਼ ਕੀਤੇ ਆਉਂਦੇ ਨੇ ਜਮਾ।
ਹਾਂਜੀ -ਹਾਂਜੀ ਉਹੀ ਤਾਂ ਹੈਗਾ ਵੀ 'ਦੇਖੋ
ਰੋਟੀ ਬਣਾਉਣ ਵਾਲੀ ਵੀ ਮਸ਼ੀਨ ਆ ਗਈ ਦੇਖੋ।
ਮੈਮ ਦੇਖੋ ਪੂਰੀਆਂ ਦੀ ਤਾਂ ਚਲੋ ਪਹਿਲੀ ਆਈ ਸੀ ਵੀ ਪੇੜਾ ਧਰੋ ਤੇ ਐਵੇਂ ਦੱਬ ਦੋ ਹਨਾ, ਹੁਣ ਦੇਖ ਲੋ ਰੋਟੀ ਬਣਾਣ ਦੀ ਮਸ਼ੀਨ
ਹਾਂਜੀ ਹਾਂ, ਮਸ਼ੀਨ ਵੀ ਹੈਗੀ ਦੇਖੋ। ਹਾਂਜੀ ਹਾਂ, ਦੁਨੀਆਂ ਮੈਂਮ ਬਹੁਤ ਜ਼ਿਆਦਾ ਟੈਕਨੋਲੋਜੀਕਲ ਹੋ ਰਹੀ ਆ। ਦੁਨੀਆ ਬਹੁਤ ਟੈਕਨੋਲੋਜੀਕਲ ਹੋ ਰਹੀ ਆ।
ਵੀ ਹੈ ਦੇਖੋ।
ਹਾਂਜੀ, ਹਾਂ।
ਵਿਚਾਰੇ ਦੇਖੋ ਬਜ਼ੁਰਗਾਂ ਨੂੰ, ਬਹੁਤ ਔਖਾ ਹੁੰਦਾ ਜਿਵੇਂ
ਆਪਾਂ ਗੱਲ ਇੱਕ ਪਾਸੇ ਦੇਖੀਏ ਵੀ ਚਲੋ ਜੇ ਇਹ ਕੰਮ ਨਹੀਂ ਕਰਨਗੇ ਕੇ ਬਹੁਤ ਜ਼ਿਆਦਾ ਲੋਕ ਸੋਹਲ ਹੋਏ ਪਏ ਨੇ, ਕਿਉਂਕਿ ਮਿਹਨਤ ਨਹੀਂ ਕਰ ਰਹੇ।
ਹਾਂਜੀ -ਹਾਂਜੀ।
ਏਦਾਂ ਦੀਆਂ ਚੀਜ਼ਾਂ ਆ ਰਹੀਆਂ ਨੇ, ਇਹਨਾਂ ਦਾ ਸਰੀਰ ਖੜ੍ਹ ਰਿਹਾ। ਇਹਨਾਂ ਨੂੰ ਬਿਮਾਰੀਆਂ ਲੱਗ ਰਹੀਆਂ ਨੇ ਦੇਖੋ।
ਜੀ ਚਲੋ ਠੀਕ ਹੈ ਮੈਮ, ਧੰਨਵਾਦ ਜੀ ਮੈਂ ਵੀ ਸੌਣ ਲੱਗੀ ਸੀ ਹੁਣ ਥੋੜਾ। ਹੋਈ ਪਈ, ਠੀਕ ਓਕੇ।